ਹੈਲੋ।
ਹੈਲੋ।
ਹਾਂਜੀ-ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਜੀ ਹਾਲ-ਚਾਲ ਐ।
ਵਧੀਆ-ਵਧੀਆ, ਤੁਹਾਡਾ ਲੱਗ ਨੀ ਰਿਹਾ?
ਆਹ ਪਤਾ ਨੀ ਨੈਟਵਰਕ ਦੀ ਕੋਈ ਪ੍ਰੋਬਲਮ ਆ ਰਹੀ ਐ। ਕੋਈ ਬਾਰਿਸ਼ ਵਾਲੇ ਮੌਸਮ ਹੋਏ ਦੇ ਨੀ।
ਹਮ ਸਾਡੇ ਤੇ ਹੋ ਕੇ ਹਟ ਗਈ ਬਾਰਿਸ਼।
ਨਾ ਸਾਡੀ ਹੁਣ ਬਹੁਤ ਤੇਜ਼ ਇਨੀ ਤੇਜ਼ ਬਾਰਿਸ਼ ਆਈ ਨਾ, ਬੜੀ ਤੇਜ਼ ਬਾਰਿਸ਼ ਆਈ ਦਸ ਮਿੰਟ ਹੀ ਏ ਲੇਕਿਨ ਬਹੁਤ ਤੇਜ਼ ਬਾਰਿਸ਼ ਆਈ। ਹੂੰ
ਹੁਣ ਠੰਡਾ ਹੋ ਗਿਆ।
ਬਸ ਹੁਣ ਮੌਸਮ ਵੇਖ ਕੇ ਬੱਚੇ ਬੋਲਣ ਲੱਗੇ ਪਕੌੜੇ ਬਣਾ ਕੇ ਖਵਾਓ ਅੱਜ। ਉਹ ਲੈ ਕੇ ਬੈਠੇ ਸੀ, ਖਲੇਰਾ ਹੁਣ ਗੋਭੀ ਸੋਭੀ ਸ਼ੁਭੀ ਵਗੈਰਾ ਕੱਟੀ ਏ ਤੇ ਇਹਦੇ ਨੂੰ ਕਹਿੰਦੇ ਮੰਮਾ ਕੋਲ ਆਏ ਕਰਲ ਲੋ ਜਰਾ।
ਹਾਂਜੀ-ਹਾਂਜੀ, ਚਲੋ ਹੈਲਪ ਕਰਾ ਜਾਂਦੇ ਨੇ ਨਾ।
ਹੂੰ। ਮੈਂ ਕਿਹਾ ਫੇਰ ਆਪਣਾ ਜਿਸ ਤਰ੍ਹਾਂ ਇਹਨਾਂ ਦਾ ਮਨ ਕਰੇ ਤਾਂ ਫੇਰ ਆਪੇ ਵੀ ਨਾਲ ਲੱਗਦੇ ਨੇ। ਖਾਣਾ ਤੇ ਫਿਰ ਨਾਲ, ਹੂੰ।
ਖਾਣਾ ਤਾਂ ਨਾ ਬਣਾਉਣਾ ਤਾਂ ਪੈਣਾਗੇ।
ਆਹ ਹੋਰ ਤੁਸੀਂ ਖਾ ਲਿੱਤਾ, ਡਿਨਰ ਸ਼ਿਨਰ ਬਣਾ ਲਿੱਤਾ।
ਹਾਂਜੀ, ਇਹ ਨੇ ਬਣਾ ਲਿੱਤਾ, ਹੁਣ ਪਾਠ ਕਰਦੇ ਪਏ ਸਾਰੇ ਰਹਿਰਾਸ ਸਾਬ ਦਾ, ਮੈਂ ਕਰ ਲਿਆ ਸੀ। ਮੈਂ ਰਹਿੰਦੀ ਆਂ ਕਿਹਾ ਕਾਲ ਕਰ ਲੈਂਦੀ ਆ। ਮੈਂ ਰਹਿੰਦੀਆਂ ਮੈਂ ਤੁਹਾਡਾ ਨੀ ਲੱਗ ਰਿਹਾ ਹੈਗਾ ਫਿਰ ਤੁਸੀਂ ਕੱਲ ਨੂੰ ਕਰ ਲੇਓ।
ਹਾਂ, ਨਾ ਸਾਡਾ ਅੱਜ ਲੱਗਦਾ ਹੀ ਨੀ ਪਿਆ ਇਹਨਾਂ ਦਾ ਪਤਾ ਨੀ ਕਿਉਂ।
ਹੂੰ, ਮੇਰਾ ਵੀ ਨਹੀਂ ਸੀ ਪਹਿਲਾਂ ਲੱਗਣ ਡਹਾ ਹੁਣ ਚੱਲ ਪਿਆ।
ਆਹ ਵਿੱਚ-ਵਿਚ ਹੁੰਦੀ ਵੀ ਸੀ ਪ੍ਰੋਬਲਮ ਪੈਂਦੀ ਸੀ ਕਈਆਂ ਦੀ।
ਹਾਂਜੀ-ਹਾਂਜੀ।
ਇਹਨਾਂ ਦਾ ਵੀ ਨੀ ਹੁੰਦਾ ਵੈਸੇ। ਮੈਂ ਲਾਉਂਦੀ ਵੀ ਸੀ ਨਾ ਮੇਰੇ ਤੇ ਵੀ ਨੀ ਆ ਜਾ ਰਹੀ ਕੋਲ।
ਹਾਂਜੀ-ਹਾਂਜੀ ਪਤਾ ਨੀ ਕੀ ਗੱਲ ਆ। ਹੋਣੀ ਜਾਂਦੀ ਹੈਗੀ। ਕਈ ਵਾਰੀ ਉਹ ਨੈਟ ਵਰਕ ਨੇ। ਹਾਂਜੀ ਹਾਂਜੀ ਆ ਗਏ
ਹਮ ਬਸ ਲੱਗਿਆ ਨੇ ਹ ਰਾ ਦੀ ਤਿਆਰੀਆਂ ਕਰਨ ਜਨਾਨੀਆਂ ਨੂੰ ਵੇਲ ਮਿਲਣੀ ਹੈ। ਸਵੇਰੇ ਬਣਾਓ ਰਾਤੀ ਰਾਤੀ ਬਣਾਓ ਸਵੇਰੇ ਟੈਨਸ਼ਨ ਮੁੱਕਣੀ ਨੀ ਕਿਚਨ ਦੀ ਤਾਂ
ਉਹ ਤੇ ਚਲੋ ਕੋਈ ਗੱਲ ਨੀ ਬਣਾਉਣ ਦੀ ਪਰ ਹੁੰਣ ਕਿ ਬਣਾਈਏ ਕੀ।
ਉਹੀ ਕਿੰਦੇ ਇਹ ਬੱਚੇ ਬੱਚਿਆਂ ਦਾ ਜੋ ਦਿਲ ਲਦਾ ਫੇਿਰ ਉਹੀਏ ਬਣਾ ਕੇ ਦੇਣਾ ਪਹਿਲਦਾ ਕੀ ਕਰੀਏ। ਡਿਊਟੀਆਂ ਦੇਣੀਆਂ ਬੱਚਿਆਂ ਦੇ ਕਿਸੇ ਤਰੀਕੇ ਰੋਟੀ ਦੇਣੀ ਹੈ ਜਿਸ ਤਰ੍ਹਾਂ ਮਰਜ਼ੀ ਦੇਈਏ।
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈਗਾ। ਆ ਜਾਓਗੇ ਜੇ ਤੇ ਅੰਮ੍ਰਿਸਰ ਨੂੰ ਰਾਜ ਸਾਡਾ ਬਟਾਲਾ ਪੈ ਜਾਂਦਾ
ਹਾਂ ਬਟਾਲੇ ਚ ਸਾਡੇ ਬਹੁਤ ਰਿਸ਼ਤੇਦਾਰ ਹੈਗੇ ਉੱਥੇ ਵੀ।
ਅੱਛਾ ਅੱਛਾ ਅੱਛਾ ਚ ਵਧ ਤੇ ਹੋ ਜਾ ਤੁਸੀ ਸਾਡੇ ਕੋ ਘੁੰਮ ਫ ਜਾਏ
ਕੋਈ ਨੀ ਚੱਕਰ ਲੱਗੇਗਾ ਤੇ ਲਾਵਾਂਗੇ ਅਸੀਂ ਹੁਣ ਪੰਦਰਾਂ ਵੀਹ ਦਿਨ ਆਏ ਅਜੇ ਹੋ ਕੇ ਆਏ ਹਾਂ। ਕਹਿੰਦੇ ਪਈ ਆ ਦਰਬਾਰ ਸਾਹਿਬ ਗੇਦੇ ਸੀ ਤੇ ਬਸ ਆਉਣ ਜਾਣੇ ਰਸ਼ ਬੜਾ ਸੀ ਨਾਲੇ ਛੁੱਟੀ ਹੈ ਸੀ ਬੱਚ ਬੱਚਿਆਂ ਨੂੰ। ਪਠਿੰਡ ਨੂੰ ਗਏ ਆ ਤੇ ਨਾਲ ਹੀ ਰਾ ਸਵੇਰੇ ਗਿਆ ਰਾਤੀ ਵਾਪਸ ਆ ਗਏ ਸੀ ਰਾਤ ਸਵੇਰੇ ਸੋ ਵਜੇ ਛੇ ਵਜੇ ਪੁੱਜ ਵੀ ਗਿਆਏ ਸੀ ਘਰ ਅਸੀਂ।
ਅੱਛਾ ਅੱਛਾ ਤੁਸੀ ਕੱਪੜਾ ਜੰਮੂ ਕਿੱਧਰੋਂ ਖਰੀਦਦੇ ਹਦੇ
ਹਾਂਜੀ
ਮੈਂਰੇ ਕੱਪੜ ਇਥੋਂ ਖਰੀਦੇ ਜੰਮੂ ਤੋਂ ਕਿੱਧਰੋਂ ਖਰੀਦ ਕੇਏ ਸਾਡਦੇ ਪੰਜਾਬ ਵਾਲੀ ਸ਼ਾਇਰ
ਨਾ ਨਾ ਅਸੀਂ ਜੰਮੂ ਹੀ ਲੈਂਦੇ ਹਾਂ ਕੱਪੜਾ ਵਗੈਰਾ ਤੇ
ਅੱਛਾ ਅੱਛਾ
ਪੰਜਾਬ ਵਿੱਚੋਂ ਹਾਂ ਸਾਡੇ ਇੱਥੇ ਹਰ ਚੀਜ਼ ਮਿਲ ਜਾਂਦੀ ਵਧੀਆ ਤੇ
ਸਾਡੇ ਇੱਥੋਂ ਬੜੇ ਆਉਂਦੇ ਆ ਓ।
ਮਤਲਬ ਕਿ ਉੱਥੇ ਥੋੜਾ ਸਸਤਾ ਮਿਲਦਾ ਹੈਗਾ ਨਾ ਹਾਂਜੀ ਹਾਂਜੀ ਹਾਂ ਸਾਡੇ ਇੱਥੇ ਕਸ਼ਮੀਰੀ ਕੱਪੜੇ ਲੋਕੀ ਸਗੋਂ ਜਿਆਦਾ ਪਾਉਂਦੇ ਨਾ ਕਸ਼ਮੀਰ ਦੇ ਤੁਹਾਨੂੰ ਪਤਾ ਗਰਮ ਸੂਟਾਂ ਦਾ ਸੇਰਨ ਬੰਦਾ ਲੋਕੀ ਬ ਭੇਜਦੇ ਆ ਹ ਤੇ ਹਰਮਰੱਖੀ ਹੈ ਪਹਿਲੇ ਹਾਂ ਪਹਿਲੇ ਹੁੰਦਾ ਸੀ ਕਿ ਖਾਲੀ ਜੰਮੂ ਹੀ ਮਿਲਣਾ। ਅੱਜ-ਕੱਲ ਓ ਜਿੰਨੇ ਵੀ ਅ ਸ ਫਿਰਨ ਲੱਗੇ ਨੇਗੇ ਕੈਂਦੇ।
ਹਾਂਜੀ ਹਾਂਜੀ ਉਹ ਹੁੰਦੇ ਤੇ ਪੰਜਾਬ
ਹਾਂ ਅੱਜ ਕੱਲ ਹਰ ਸ਼ਹਿਰ ਚ ਜਾਂਦੇ ਪਏ
ਹਾਂਜੀ ਪਰ ਸੂਟ ਬਹੁਤ ਵਧੀਆ ਹੁੰਦੇ।
ਹਮ ਹ ਕਾਟਨ ਦੇ ਵਿੱਚ ਆਏ ਤੇ ਹੈ ਕਸ਼ਮੀਰੀ ਕਢਾਈ ਹੈ ਲੇਕਿਨ ਹੈ ਕੋਟਨ ਦੇ ਵਿੱਚ ਚਾਹੇ ਤੇ ਗਰਮੀਆਂ ਵਾਲੇ ਕੀ ਸਰਦੀਆਂ ਵਾਲੇ ਕੀ ਸਰ ਜਿਸ ਹਾਰ ਦਾ ਮੌਸਮ ਆਉਂਦਾ ਉਸ ਸਾਲ ਦੇ ਕੱਪੜੇ ਕਿਉਂਕਿ ਜੰਮੂ ਚ ਤੇ ਬਾਰਾਂ ਮਹੀਨੇ ਸਰਦੀਆਂ ਦੇ ਵੀ ਚੱਲਦੇ ਰਹਿੰਦੇ ਆ ਨਾ ਕਿਉਂਕਿ ਲੋਕੀ ਘੁੰਮਣ ਘੁੰਮਣ ਫਿਰਨ ਆਉਂਦੇ ਨੇ ਹਾਂ ਹਾਂ ਭਹਦੀ ਇਸ ਟਾਈਮ ਸ਼੍ਰੀਨਗਰ ਵਗੈਰਾ ਬਹੁਤ ਠੰਡੇ ਮੌਸਮ ਬਣੇ ਰ ਹੈਗੇ ਨੇ ਉੱਥੇ ਬਰਫ਼ਾਂ ਪਈਆਂ ਦੀਆ ਨੇ
ਅੱਛਾ ਅੱਛਾ ਚਲੋ ਵਧੀਆ ਤੇ
ਹ ਜੂਨ ਜੁਲਾਈ ਚ ਵੀ ਜਾਓ ਤਾਂ ਵੀ ਜੈਕਟਾਂ ਪਾ ਕੇ ਰੱਕੀ ਜਾਂਦੇ ਆ ਪਹਿਲਗਾਮ ਇੰਨੀ ਠੰਢ ਹੁੰਦੀ ਹੈ ਤੇ
ਅੱਛਾ ਅੱਛਾ ਤੇ ਤੁਆਡੇ ਲਾਗੇ ਪੈ ਜਾਂਦਾ ਵੈ ਜਿੱਥੇ ਓ ਹੋਇਆ ਸੀ ਹੈਨਾ ਪਿੱਛੇ ਜੀਅ
ਹਾਂਜੀ ਹਾਂਜੀ, ਓਇਓ ਪੈਲਗਾਮ ਜਿਤੇ ਅਟੈਕ ਹੋਯਾ ਸੀ।
ਹਾਂਜੀ ਹਾਂਜੀ, ਤਾਡੇ ਲਾਗੇ ਪੈ ਜਾਂਦਾ ਜੇ।
ਨਈ ਹੈ ਤੇ ਦੂਰ ਏ ਸਾਡੇ ਤੋਂ। ਅੱਜ-ਕੱਲ੍ਹ ਤੇ ਟ੍ਰੇਨ ਚੱਲ ਰਈ ਵੀ ਹੈਗੀ ਏ, ਅੱਜ-ਕੱਲ ਟ੍ਰੇਨ ਚੱਲਦੀ ਵੀ ਤਰੈ ਘੰਟਿਆਂ ਦੇ ਵਿੱਚ ਸ੍ਰੀਨਗਰ ਪੋਚਾਂਦੀ ਪਈ ਏ ਤੇ।
ਡਰ ਜਾਂਦਾ ਵਾ, ਹਾਂਜੀ-ਹਾਂਜੀ ਵੈਸ ਸੰਡੇ ਵੀ ਦੇ ਜਾਂਦੀ ਨਾ।
ਪੈਲੇ ਕੱਟਰੇ ਤੋਂ ਸੀ। ਨਈ ਆਹੋ ਆਈ ਯੂਜ਼ਰ ਏ। ਹਾਂ, ਤੁਆਡੇ ਓਧਰ ਪੰਜਾਬ ਤੋਂ ਹੋ ਕੇ ਜਾਂਦੀ ਪੀ ਏ ਲੇਕਿਨ ਪੈ ਪੈਲੇ ਕਟਰੇ ਤੋਂ ਚੱਲਦੀ ਸੀ ਨਾ ਸ਼੍ਰੀਨਗਰ। ਅੱਛਾ, ਅੱਛਾ।
ਹਾਂਜੀ, ਹਾਂਜੀ। ਅ ਸ਼ਾਮਾ ਨੂੰ ਜਾਂਦੀ ਏ ਇੱਥੋਂ ਪੰਜ ਵੀਹ ਲੰਗ ਜਾਂਦੀ। ਠੀਕ-ਠੀਕ, ਠੀਕ ਜੀ।
ਹੁਣ ਲੋਕੀ ਜੇੜੇ ਯਾਤਰੂ ਆ ਰੇ ਨੇ ਸਟੇਸ਼ਨ ਦੇ ਉੱਤੋ ਈ ਸਿੱਧਾ ਜਾ ਰੇ ਨੇ ਸ਼੍ਰੀਨਗਰ।
ਠੀਕ-ਠੀਕ, ਠੀਕ।
ਪਿੱਛੋਂ ਈ ਗੱਡੀ ਚੱਲ ਕੇ ਆ ਰੀ ਐ ਨਾ। ਦਿਲੀਓ ਚੱਲ ਕੇ ਆ ਰੀ ਐ, ਅੰਬਰਸਰ ਕੇ ਆ ਰੀ ਸੀ ਗੱਡੀ। ਹੁਣ ਬਸ ਸਾਰੇ ਪਿੱਛੋਂ ਹੀ ਜਾ ਜਾ ਰੇ ਸਿੱਧਾ ਹੁਣ ਤੇ ਹੂੰ ਅਰੇ ਸਾਡੇ ਇਥੇ ਅਮਰਨਾਥ ਦੀ ਯਾਤਰਾ ਸ਼ੁਰੂ ਹੋਈ ਦੀ ਤਾਂ ਵੀ ਲੋਕੀ ਯਾਤਰੂ ਬੋਤ ਆਏ ਨੇ ਟੂਰੈ ਸਟ ਆਏ ਪਏ ਨੇ ਬਾਹਰ
ਅੱਛਾ ਅੱਛਾ
ਬੜਾ ਰਸ਼ ਬਾਰ ਅੱਜ-ਕੱਲ ਪੈਰ ਰੱਖਣ ਦੀ ਜਗ੍ਹਾ ਨੀ ਔਥੇ ਬਾਰ ਬਜ਼ਾਰਾਂ ਚ।
ਅੱਛਾ ਅੱਛਾ, ਚਲੋ ਵਧੀਆ ਨਾ।
ਅਮਰਨਾਥ ਦੀ ਯਾਤਰਾ ਸ਼ੁਰੂ ਹੋਈ ਨੀ ਜਿਸ ਤਰ੍ਹਾਂ ਹੇਮਕੁਟ ਸੈਬ ਦੀ ਯਾਤਰਾ ਸ਼ੁਰੂ ਹੋਈ ਨੀ ਸਾਡੇ ਔਥੇ।
ਹਾਂਜੀ ਹਾਂਜੀ ਜੀ
ਐਸ ਤਰ੍ਹਾਂ ਈ ਹੁਣ ਸਾਡੇ ਐਥੇ ਹੁਣ ਅਮਰਨਾਥ ਦੀ ਯਾਤਰਾ ਸ਼ੁਰੂ ਹੋਈ ਨਾ।
ਹਾਂਜੀ ਹਾਂਜੀ, ਹੂੰਦੈ ਵਾ ਨਿਊ
ਹਾਂ।
ਨਿਉਜ ਦੇੰਦੇ ਹੁੰਦੇ ਐ।
ਹਾਂ।
ਹੋਗੀ ਏ। ਹੋਰ ਸੁਣਾਓ ਕੋਈ ਗੱਲਬਾਤ? ਹਾਂਜੀ, ਪਕੌੜੇ ਖਾਓਗੇ ਮਨੂੰ ਲਗਦਾ
ਹਨਾ, ਓਈਓ ਤੇ। ਹੋਰ ਤੁਆਡੇ ਓਧਰ ਵੀ ਕੋਈ ਯਾ ਯਾਤਰਾ ਯੂਤਰਾ ਜਾਂਦੀ ਐ ਕਿ ਨਈ?
ਨਈ ਸਾਡੇ ਜਾਂਦੀ ਏ ਹੇਮਕੂੰਟ ਸੈਬ ਦੀ, ਇੱਥੋਂ ਗਈ ਸੀ ਹੁਣੇ ਸਾਡੇ। ਹਜ਼ੂਰ ਸਾਬ ਨੂੰ ਵੀ ਜਾਂਦੀ ਏ, ਗੱਡੀਆਂ ਜਾਂਦੀਆਂ ਨੇ ਨਾ।
ਪੰਜਾਬ ਵਿਚੋਂ ਤੇ ਬੜੀਆਂ ਜਾਂਦੀਆਂ ਨੇ ਯਾਤਰਾ। ਨਈ, ਹੁਣ ਸਾਡੇ ਐਧਰੋਂ ਵੀ ਜਾਣ ਲੱਗ ਪ ਇਆ ਪੈਲੇ ਨੀ ਸੀ ਜਾਂਦੀਆਂ ਹੁਣ ਸਾਡੇ ਐਧਰੋਂ ਵੀ ਜਾਣ ਲੱਗ ਪਈਆਂ ਨੇ ਗੱਡੀਆਂ।
ਚਲੋ ਵਧੀਆ ਜੇ ਓਦਾਂ ਕਿੱਥੇ ਜਾਯਾ ਜਾਂਦੈ ਜੇ ਇਦਾ ਚਲੋ ਬ੍ਹਾਨੇ ਨਾਲ ਹੋਈਦਾ। ਤੇ ਕੱਠੇ ਸਾਰੇ ਚਲੇ ਆ।
ਚਾਈਦੈ ਨਾ ਜਾਣ ਵਾਸਤੇ।
ਹਾਂਜੀ-ਹਾਂਜੀ, ਓ ਤਾ ਐ
ਓਹ ਕੈੰਦੇ ਨੇ ਕਿ ਜੇ ਤੇ ਕਿਆ ਪਰਮਾਤਮਾ ਬੁਲਾਏ ਗਾ ਓਦੇ ਤੀਕ ਅਸੀ ਨਈ ਜਾ ਸਕਦੇ।
ਜਾਵਾਂਗੇ ਨਈ ਤੇ ਬੋਲਦੇ-ਬੋਲਦੇ ਈ ਰੈ ਜਾਂਦੇ ਨੇ ਸਮਝਾ ਈ ਨੀ ਸਕਦਾ।
ਹਾਂਜੀ ਔ ਤਾਂ ਹੈਗਾ, ਹੈਗਾ ਸੋਚੀ ਦੈ ਚੱਲੇ, ਚੱਲੇ ਫਿਰ
ਕਈ ਵਾਰੀ ਇਨਸਾਨ ਸੋਚਦੈ ਨੀ ਦੇ ਉੱਤੇ ਹੋ ਕੀ ਜਾਨੈ।
ਹਾਂਜੀ-ਹਾਂਜੀ, ਔਹੀ-ਔਹੀ-ਔਹੀ। ਏ ਗੱਲ ਹੈਗੀ ਏ ਔਰ
ਕੀ ਚਾੜ ਪਕਾ ਲਿੱਤਾ ਨੇ? ਰਾਤ ਦਾ ਮੈਂ ਕੀ ਬਣਾ ਲਿਤੈ? ਸਬਜ਼ੀ ਸੁਬਜੀ ਚਾੜਿਆ ਵਾਂ ਬੱਚਿਆਂ ਵਾਸਤੇ? ਹੈਲੋ। ਹੈਲੋ। ਹੈਲੋ।